ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ, ਹੈਲੋ ਬਸ ਵਧੀਆ ਤੁਸੀ ਸੁਣਾਓ ਵਧੀਆ ਤੁਸੀ ਸੁਣਾਓ ਕੀ ਹਾਲ ਚਾਲ ਹੈ
ਵਧੀਆ ਜੀ ਵਧੀਆ
ਕੀ ਕਰਦੇ ਸੀ ਬੈਠੀ ਸੀ ਬਸ ਫਰੀ ਬੈਠੀ
ਹਮ ਮੈਂ ਵੀ ਬਸ ਫਰੀ ਬੈਠਾ ਸੀ ਹਾਂਜੀ ਵਧੀਆ ਨੇ ਆਪ
ਹਾਂਜੀ ਵਧੀਆ ਵਧੀਆ ਸਭ ਵਧੀਆ ਚੜ੍ਹਦੀ ਕਲਾ ਹਾਂਜੀ ਹਾਂਜੀ ਫ੍ਰੀ ਸੀ ਤੁਸੀਂ ਕੀ ਕਰਦੇ
ਹਾਂ ਬਸ ਮੈਂ ਪਹਿਲਾਂ ਦੁਪਹਿਰੇ ਦਾ ਬੈਠਾ ਸੀਗਾ ਫਿਰ ਸੋ ਗਿਆ ਵੈਸੇ ਜਾ ਕੇ ਮੰਜੀ ਤੇ ਆ ਬੈਠੇ ਉਥੇ ਬੈਠੇ ਬੈਠੇ ਨੀਂਦ ਆ ਗਈ
ਹਾਂਜੀ ਹਾਂਜੀ ਨੀਂਦ ਆ ਜਾਣੀ
ਹਾਂ ਗਰਮੀ ਚ ਫਿਰ ਸੋ ਗਿਆ ਸੀਗਾ ਹਾਂ ਫਿਰ ਹੁਣ ਉੱਠਿਆ ਤੇ ਫਿਰ ਮੈਂ ਕਹਿ ਚਲੋ ਦੇਖਦੇ ਹਾਂ
ਹਾਂਜੀ ਹਾਂਜੀ ਹਾਂਜੀ ਹੋਰ ਸੁਣਾਓ ਹਾਂਜੀ ਖਾਲੀ ਮੈਂ ਆਲੂ ਬਣਾਏ ਦੇ ਸੀ ਖਾਲੀ ਹਾਂਜੀ ਤੁਸੀਂ ਖਾ ਲਈਏ
ਹਾਂਜੀ ਆਪਾਂ ਸਵੇਰੇ ਸਵੇਰੇ ਖਾ ਲੀ ਸੀਗੀ
ਹਾਂਜੀ ਕੀ ਖਾਇਆ ਸੀ ਅੱਜ ਹਾਂਜੀ ਹਾਂਜੀ
ਹੁਣ ਬਸ ਚਾ ਚੁ ਪੀਤੀ ਹੈ ਤੇ ਹੁਣ ਬੈਠੇ ਸੀ ਠੀਕ ਹੈ ਬਸ ਫ੍ਰੀ
ਹਾਂਜੀ ਹਾਂਜੀ ਬਸ ਮੈਂ ਵੀ ਹੁਣ ਕਾਫੀ ਪੀ ਕੇ ਬੈਠੀ ਆ ਮੈਂ ਕਿਹਾ ਕੋਲ ਕਰਨੀ ਆ ਹਾਂਜੀ
ਚਲੋ ਹੋਰ
ਹਾਂਜੀ ਹਾਂਜੀ ਦੇਖੋ ਅੱਜ ਕਲ ਮਹਿੰਗਾਈ ਬਹੁਤ ਜਿਆਦਾ ਹੋ ਰਹੀ ਹੈ
ਬਹੁਤ ਜ਼ਿਆਦਾ ਮੈਮ ਬਹੁਤ ਜ਼ਿਆਦਾ
ਉਹੀ ਚੀਜ਼ ਲੈਣ ਜਾਓਸ ਹਾਂਜੀ ਹਾਂਜੀ ਰਿਕਾਰਡ ਟੋਲਿਆਂ ਦੈ ਦੇਖੋ ਸਾਰੀ ਜਗ੍ਹਾ ਮਹਿੰਗਾਈ ਦੇਖੋ ਕੱਪੜੇ ਦਾਨ ਵੀ ਮਹਿੰਗਾਈ ਹੈ ਹਰ ਚੀਜ਼ ਫਰੂਟ ਸਬਜ਼ੀਆਂ ਦੇਖੋ ਸਾਰੀ ਚੀਜ਼ ਮਹਿੰਗੀ ਹੋ ਰਹੀ
ਹਾਂ ਸਭ ਚੀਜ਼ਾਂ ਹਾਂਜੀ
ਫਰੂਟਸ ਦੇਖ ਲੋ ਅਨਾਰ ਦੇਖ ਲੋ ਤਿੰਨ ਸੌ ਰੁਪਏ ਕਿਲੋ ਜਿਹਨੂੰ ਡਾਕਟਰ ਨੇ ਦੱਸਿਆ ਹੈਗਾ ਉਹ ਕੀ ਖਾਏਗਾ ਹਾਂਜੀ
ਹੁਣ ਜਿਵੇਂ ਆਪਣੇ ਨਾ ਕਿਸ ਕਿਸੇ ਵੀ ਚੀਜ਼ ਨੂੰ ਦੇਖੋ ਬੜੀ ਮਹਿੰਗਾਈ ਹੋ ਪਈ ਹੈ ਖਾਣ
ਫੀਸਾਂ ਬੱਚਿਆਂ ਦੀ ਭਰਨੀਆਂ ਦੇਖੋ ਹੁਣ ਟਿਊਸ਼ਨ ਦੀ ਫੀਸਾਂ ਵੇਖ ਲਓ ਕਿਤਾਬਾਂਏ ਉਹਨਾਂ ਦੀ ਸਕੂਲ ਦੀ ਯੂਨੀਫੋਮ ਹੈ ਹਰ ਚੀਜ਼ ਤੇ ਮਹਿੰਗਾਈ
ਹੁਣ ਜਿਵੇਂ ਨਾ ਮਕਾਨ ਮਕੂਨ ਜਿਵੇਂ ਕਿਸੇ ਨੇ ਬਣਾਉਣਾ ਹੋਵੇ ਤੇ ਮੈਂ ਮੈਂ ਕਹਿੰਦਾ ਜੀ ਪਿਛਲੇ ਪਿਛਲੇ ਮੰਨ ਕੇ ਚਲੋ ਸੱਤ ਤੋਂ ਅੱਠ ਮਹੀਨ ਦੇ ਵਿੱਚ ਵਿੱਚ ਨਾ
ਹਾਂਜੀ-ਹਾਂਜੀ ਮਹਿੰਗਾਈ ਵਧੀ
ਹੁਣ ਜੇ ਬੰਦੇ ਨੇ ਮਕਾਨ ਪਾਉਣਾ ਹੋਵੇ ਤੁਸੀਂ ਸ ਹੁਣ ਦੇਖੋ ਵੀ ਜੇ ਨੌ ਹਜ਼ਾਰ ਇੱਕ ਤਾਂ ਕੋ
ਨਹੀਂ ਹੁੰਦਾ ਉਹ ਤੇ ਗੱਲ ਸਹੀ ਤੁਹਾਡੀ
ਹਾਂ ਹੁਣ ਜੀ ਇੱਕ ਇੱਟ ਆਪਾਂ ਨੂੰ ਪੱਠੇ ਨੂੰ ਨੋ ਰੂ ਪੀਜ਼ ਦੀ ਨਹੀ ਮਿਲੇਗੀ ਜਦੋਂ ਮਿਸਤਰੀ ਨੂੰ ਤਿਆਰ ਕਰਕੇ ਦਵੇਗਾ ਆਪਾਂ ਨੂੰ ਉਹ ਤਾਂ ਵੀ ਪੱਚੀ ਰੁਪਏ ਦੀ ਪਏਗੀ।
ਹਾਂਜੀ। ਅੱਜ ਕੱਲ ਮਕਾਨ ਵੀ ਦੇਖੋ ਕਿੰਨੇ ਮਹਿੰਗੇ ਹੋ ਰਹੇ ਨੇ ਪਿਛਲੇ ਜਿਹੜੀ ਮਹਿੰਗਾਈ ਸੀ। ਸੀ ਨਾ ਉਹ ਕੱਟੀ ਦੀ ਸੀ ਜਿਹੜੀ ਹੁਣ ਦੀ ਮਹਿੰਗਾਈ ਨਾ ਉਹ ਜ਼ਿਆਦਾ ਵੱਧ ਗਈ ਹੈ।
ਹਾਂ ਹੁਣ ਇਹ ਜਿਹੜਾ ਵਾਰ ਜਿਹਾ ਚੱਲਦਾ ਨਾ ਉਹਦੇ ਚੱਕਰ ਚ ਬਹੁਤ ਜ਼ਿਆਦਾ ਹੋ ਗਿਆ।
ਹਾਂਜੀ, ਹਾਂਜੀ ਪਹਿਲਾਂ ਦੇਖੋ ਕਿੰਨੇ ਸਸਤੇ ਮਕਾਨ ਮਿਲ ਜਾਂਦੇ ਸੀ ਹੁਣ ਦੇਖੋ ਲੱਖ ਦੇ ਉੱਤੇ ਆ ਗਿਆ ਮਕਾਨ
ਹਾਂ। ਹਨ ਤੇ ਮਕਾਨਾਂ ਦਾ ਪ੍ਰੋਪਰਟੀ ਦਾ ਮਤਲਬ ਹਰ ਇੱਕ
ਬਹੁਤ ਜ਼ਿਆਦਾ ਹੁਣ ਦੇਖੋ ਹਰ ਇੱਕ ਦਾ ਹੁਣ ਕਿਰਾਏ ਤੇ ਵੀ ਰਹਿੰਦਾ ਬੰਦਾ ਬਿਜਲੀ ਦਾ ਬਿੱਲ ਵੀ ਦਿੰਦਾ ਪਾਣੀ ਦਾ ਵੀ ਬਿੱਲ ਦਿੰਦਾ ਹੈ ਹਰ ਚੀਜ਼ ਦੇਖੋ ਕਿੰਨੀ ਮਹਿੰਗਾਈ ਹੈ।
ਅਤੇ ਫਿਰ ਜਦੋਂ ਬੰਦੇ ਨੂੰ
ਜੇ ਦੋ ਕਮਰੇ ਵੀ ਲਵੇ ਬੰਦੇ ਨੂੰ ਛੇ ਹਜ਼ਾਰ ਰੁਪਏ ਦੇ ਏਦਾਂ ਹੀ ਆ ਜਾਂਦੇ ਬੰਦੇ ਦੇ
ਹਾਂ ਸਹੀ ਗੱਲ ਤੇ ਜਿਹੜਾ ਜਿਹੜਾ ਬੰਦਾ ਪਿੰਡ ਚ ਤਾਂ ਉਹਨੂੰ ਤਾਂ ਹੋਰ ਵੀ ਔਖਾ ਕਿਉਂ ਹਰ ਇੱਕ ਚੀਜ਼ ਉਹਨੂੰ ਹੋਰ ਹਰ ਇੱਕ ਚੀਜ਼ ਉਹਨੂੰ ਮੋਲ
ਹਰ ਚੀਜ਼ ਦੀ ਮੈਨੂੰ ਹਾਈ ਅੱਜ ਕੱਲ ਦੇਖੋ ਪੈਸੇ ਨਾਲ ਹੀ ਸਭ ਕੁਛ ਏ।
ਹਮ
ਮਹਿੰਗਾਈ ਬਹੁਤ ਵ ਜਿਹੜੇ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਵਾਸਤੇ ਬਣਾਓ ਬਹੁਤ ਔਖਾ ਹੈ ਜਿਹੜੇ ਛੋਟੇ ਛੋਟੇ ਬੱਚੇ ਦੇਖੋ ਅੱਜ ਕੱਲ ਹਾਂਜੀ ਹਰ ਚੀਜ਼ ਖਾਣ ਨੂੰ ਤਰਸਦੇ ਹੋ ਉਹਨਾਂ ਨੂੰ ਨਾ ਮਿਲਦੇ ਉਹ ਮਹਿੰਗਾਈ ਜੇ ਸਾਨੂੰ ਮਹਿੰਗਾਈ ਖਾ ਜਾਏਗੀ ਤਾਂ ਅਸੀਂ ਫਿਰ ਸਰੀਰ ਨੂੰ ਲਾਵਾਂਗੇ ਕਿ ਫਰੂਟ ਵੀ ਇੰਨਾ ਮਹਿੰਗਾ
ਹਾਂਜੀ ਸਹੀ ਗੱਲ ਹੈ ਜੀ ਫਰੂਟ ਦੁੱਧ
ਦੇਖ ਦੁੱਧ ਪਨੀਰ ਦੇਖੋ ਖਾਣਾ ਕੀ ਹੈ ਹਰ ਚੀਜ਼ ਤੇ ਮਹਿੰਗਾਈ ਕੀਤੀ ਜਾਣਾ
ਸਹੀ ਹੈ ਜੀ।
ਹ ਜੇ ਅਸੀਂ ਸੌ ਰੁਪਏ ਵੀ ਪਨੀਰ ਬਣਾਈਏ ਤੇ ਥੋੜਾ ਬਣਨਾ ਹੈ। ਕਿੰਨਾ ਬਣਿਆ ਥੋੜਾ ਜਿਹਾ
ਥੋੜ੍ਹਾ ਜਿਹਾ ਬਣਨਾ ਸਹੀ ਗੱਲ ਜੀ ਹਾਂ
ਹਾਂਜੀ।
ਉਹੀ ਹੈੈਣ ਹੁਣ ਇਸ ਵਾਰ ਤੇ ਮਹਿੰਗਾਈ ਨੇ ਪਿਛਲੇ
ਹਾਂਜੀ, ਹਾਂਜੀ ਰਿਕਾਰਡ ਤੌੜ ਤਾਂ ਸਹੀ ਬਿਲਕੁਲ ਸਹੀ ਹੈ ਮਹਿੰਗਾਈ ਨਾਲ ਬਹੁਤ ਜ਼ਿਆਦਾ ਰਿਕਾਰਡ
ਸਹੀ ਹੈ ਜੀ ਹੁਣ ਪੈਟਰੋਲ ਡੀਜ਼ਲ ਹੁਣ ਪੈਟਰੋਲ ਡੀਜ਼ਲ ਦੇਖੋ ਕਿੰਨਾ ਮਹਿੰਗਾ ਹੋ ਗਿਆ ਹੁਣ ਆਪਾਂ ਨੂੰ ਇੱਧਰ ਉਧਰ ਜਾਏ ਬਿਨਾ ਤੇ ਸਰਦਾ ਨੀ ਨਾ ਹਾਂ ਹੁਣ ਦੱਸ ਹੋ ਗਿਆ ਇੱਧਰ ਉਧਰ ਜਾਣ ਤੋਂ ਬਿਨਾਂ ਰਿਹਾ ਤਾਂ ਜਾਂਦਾ ਨੀ ਜਾਣਾ ਤਾਂ ਪੈਂਦਾ ਹੀ ਹੈ ਕਿਤੇ ਕਿਤੇ ਨਾ ਕਿਤੇ
ਹਾਂਜੀ, ਹਾਂਜੀ ਦੇਖੋ ਜਿਹੜਾ ਗ਼ਰੀਬ ਬੰਦਾ ਉਹ ਕਿੱਥੋਂ ਖਾਏਗਾ। ਜਿਦੇ ਕੋ ਬਿਲਕੁਲ ਨਾ ਹੋ ਇੰਨੀ ਮਹਿੰਗਾਈ ਚ ਦੱਸੋ। ਉਹ ਆਪਣੇ ਬੱਚੇ ਕਿੱਦਾਂ ਪਾਲੇਗਾ।
ਹੁਣ ਦੇਖੋ ਜਿਹੜਾ ਬੰਦਾ ਦਿਹਾੜੀਦਾਰ ਏ
ਦਿਹਾੜੀਦਾਰ ਏ
ਜੇ ਉਹਦੀ ਦਿਹਾੜੀ ਤਾਂ ਹੁਣ ਉਹ ਸਾਢੇ ਚਾਰ ਸੌ ਤੇ ਪੰਜ ਸੌ ਰੁਪਈਏ ਚੱਲਦੀ ਏ ਬੰਦੇ ਦੀ ਨਾ
ਹਾਂਜੀ, ਹਾਂਜੀ ਸਹੀ ਗੱਲ ਹੈ।
ਸਬਜ਼ੀ ਲਵੇ, ਦੁੱਧ ਲਵੇ, ਆਟਾ ਲਵੇ, ਬਸ ਔਨੇ ਨੂੰ ਏੰਦੀ ਤਿਆਰੀ ਕਰ ਖਤਮ ਪੈਸਾ ਖ਼ਤਮ ਦਿਹਾੜੀ ਦਾ। ਵਿਚਾਰਾ ਉਹ ਕੀ ਕਰੇ ਹੁਣ ਬੰਦਾ ਇਲਾਜ ਕਰਵਾਉਣਾ ਪੈ ਜਾਵੇ ਕਿੱਥੇ ਕਿੱਤੇ ਡਾਕਟਰ ਕੋਲ ਜਾਣਾ ਪੈ ਜਾਂਦਾ ਹੋਰ ਵੀ ਕੰਮ ਹੁੰਦੇ ਨੇ ਇੱਧਰ ਉੱਧਰ ਜਾਣਾ ਵੀ ਪੈ ਜਾਂਦਾ ਹਾਂ ਇੰਨੀ ਮਹਿੰਗਾਈ
ਹਾਂਜੀ ਹਾਂਜੀ ਉਹ ਵੀ ਇਹ ਵਿਚਾਰੇ ਜਿਹਨਾਂ ਦੇ ਇਲਾਜ ਕਰਾਣੇ ਹੁੰਦੇ ਨੇ ਹਰ ਚੀਜ਼ ਮਹਿੰਗਾਈ ਦੇਖੋ ਉਹ ਕਿੱਥੋਂ ਕੱਢ ਕੇ ਕਰੇ ਗਾ ਨਿੱਕੇ ਨਿੱਕੇ ਅੱਜ ਕੱਲ ਚਲੋ ਟੈਸਟ ਵੀ ਕਰਾਉਣੇ ਸੌਖੇ ਥੋੜ੍ਹੀ ਨਾ ਮਹਿੰਗਾਈ ਕਰਕੇ
ਬਹੁਤ ਮਹਿੰਗੇ ਨੇ ਜੀ ਬਹੁਤ ਮਹਿੰਗੇ ਨੇ ਮੈਂ ਮੈਂ ਹੁਣੇ ਹੁਣੇ ਮੇਰੇ ਫਾਦਰ ਸਾਹਿਬ ਦੇ ਕਰਵਾਏ ਸੀਗੇ
ਖਲੋ ਤੇ ਸੌ ਰੁਪਏ ਪਰਚੀ ਦੇ ਹੀ ਲੈ ਲੈਂਦੇ ਨੇ
ਹਾਂ ਸਹੀ ਹੈ ਜੀ ਮੈਂ ਹੁਣ ਨੂੰ ਮੈਂ ਤੁਹਾਨੂੰ ਦੱਸ ਦੇਣਾ ਵੀ ਮੈਂ ਹੁਣੇ ਮੇਰੇ ਫਾਦਰ ਸਾਹਿਬ ਦੇ ਟੈਸਟ ਕਰਵਾਏ ਸੀਗੇ ਤੇ ਦੋ ਹੀ ਟੈਸਟ ਸੀਗੇ ਇਕੱਲੇ ਤੇ ਦਿੱਲੀ ਤੋਂ ਹੋਏ ਤੇ ਕਹਿੰਦੇ ਜੀ ਦਸ ਹਜ਼ਾਰ ਰੁਪਈਏ ਲੱਗਣੇ ਨੇ ਦੋਨਾਂ ਦੇ
ਹਮ ਹਮ ਹਮ
ਹੁਣ ਦੇਖੋ ਫਿਰ ਦੇ ਕੇ ਦਿੱਲੀ ਭੇਜ ਕੇ
ਹਮ ਹਮ ਹਮ
ਮੈਂ ਦੇਖ ਕੇ ਹਰਾਨ ਵੀ ਯਾਰ ਇੱਕ ਛੋਟਾ ਜਿਹਾ ਬਲੱਡ ਦਾ ਟੈਸਟ ਸੀਗਾ ਤੇ ਉਹ ਦੋ ਟੈਸਟ ਦਸ ਹਜ਼ਾਰ ਰੁਪਆ ਲੈ ਲੈ ਉਹਨਾਂ ਨੇ ਪੈਸੇ ਤਾਂ ਕੁਛ ਬਣਦਾ ਹੀ ਨਹੀਂ ਹੋਸਪਿਟਲਾਂ ਦੇ ਵਿੱਚ ਤਾਂ ਵੈਸੇ ਵੀ ਕੁਛ ਨਹੀਂ ਬਣਦਾ
ਹਾਂਜੀ
ਮੈਡਮ ਮੇਰੀ ਆਵਾਜ਼ ਤੁਹਾਡੇ ਕੋਲ ਪ੍ਰੋਪਰ ਆ ਰਹੀ ਹੈਗੀ ਵੈਸੇ
ਇੱਕ ਮਿੰਟ ਹਾਂਜੀ ਪ੍ਰੋਪਰਲੀ ਆ ਰਹੀ ਹੈ
ਅੱਛਾ ਮਤਲਬ ਇਹ ਤਾਂ ਨੀ ਬਈ ਹੋਲੀ ਆ ਰਹੀ ਹੈ ਵੀ
ਨਹੀਂ ਨਹੀਂ ਹੋਲੀ ਨਹੀਂ ਉਹ ਨਾ ਅੰਦਰ ਜਿਹੜੀ ਬਾਈਕ ਲੱਗੀ ਦੀ ਸੀ ਉਹ ਕੱਢਦੇ ਪਏ ਸੀ ਬੀਰ ਜੀ ਤਾਂ ਥੋੜ੍ਹੀ ਜਿਹੀ ਆਵਾਜ਼ ਆਈ ਹੌਲੀ ਹੈ ਹਾਂਜੀ
ਨਹੀਂ ਮੇਰੇ ਨਾਲ ਪਹਿਲਾਂ ਇੱਕ ਕਿਸਰ ਕਿਸ ਕਿਹਨਾਂ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ ਤੁਸੀਂ ਬਹੁਤ ਹੌਲੀ ਬੋਲ ਰਹੇ ਹੋ ਤੁਹਾਡੀ ਆਵਾਜ਼ ਨਹੀਂ ਆ ਰਹੀ ਉਹਨ ਉਹਨਾਂ ਨੇ ਮੈਨੂੰ ਇੱਕ ਕੰਪਲੇਂਟ ਕਰਦੇ ਰਹੇ ਨਾ ਵਾਰੀ ਵਾਰੀ ਵਾਰੀ ਵਾਰੀ ਤਾਂ ਮੈਨੂੰ ਲੱਗਦਾ ਵੀ ਮੈਂ ਮੈਂ ਕਿਹਾ ਹੋ ਸਕਦਾ ਪਤਾ ਨੀ ਫੋਨ ਚੇ ਦਿੱਕਤ ਵੀ ਕੋਈ ਦਿੱਕਤ ਚੱਲ ਰਹੀ ਹੋ ਤਾਂ ਮੈਂ ਤੁਹਾਨੂੰ ਪੁੱਛਿਆ ਸੀਗਾ
ਮੇਰੀ ਵੀ ਹੋ ਜਾਂਦੀ ਫੋਨ ਚ ਪ੍ਰੋਬਲਮ ਹੋ ਜਾਂਦੀ ਥੋੜੀ ਨੈਟਵਰਕ ਕਰਕੇ ਵੀ ਹੋ ਜਾਂਦੀ ਆ ਬਟ ਮੈਨੂੰ ਤਾਂ ਆਵਾਜ਼ ਸਾਫ਼ ਆਦੀ ਬਿਲਕੁਲ ਕਲੀਅਰ ਆ ਰਹੀ ਹੈ ਦੇਖੋ। ਹਾਂਜੀ,
ਹੋਰ ਦੱਸੋ ਜੀ ਕੁਛ?
ਕੇ
ਮੈਡਮ ਕਿਹੜਾ ਇੰਜੋਏ ਕਰਨ ਗਏ, ਬਸ ਇਹ ਸੀਗਾ ਵੀ ਗਰਮੀ ਪੈਂਦੀ ਸੀਗੀ ਟੂਰ ਦਾ ਪ੍ਰੋਗਰਾਮ ਬਣਾਇਆ ਸੀਗਾ ਪਰ ਗਰਮੀ ਦੇ ਕਾਰਨ ਕੈਂਸਲ ਕਰ
ਹੈ ਨਹੀਂ ਗਰਮੀ ਕਰਕੇ ਕੈਂਸਲ ਹੋਇਆ, ਮੈਂ ਖੁਦ ਜਾਣਾ ਹਜੇ ਮੇਰਾ ਖੁਦ ਦਾ ਮਨ ਨਹੀਂ ਕਰਦਾ ਗਰਮੀ ਕਰਕੇ ਕਿਤੇ ਜਾਣ ਦਾ ਮੈਂ ਖੁਦ ਅਜੇ ਜਾਣਾ ਆਪਣੇ ਸਹੁਰੇ ਘਰ ਬ ਕਿੰਨਾ ਟਾਈਮ ਹੋਗਿਆ ਮੈਨੂੰ ਆਏ ਗਰਮੀ ਕਰਕੇ ਬਾਹਰ ਨੀ ਨਿਕਲਦਾ ਦਾ ਦਿਲ ਕਰਦਾ
ਹਨਾ ਮੈ ਪਰਸ ਪਰਸੋਂ ਤੋਂ ਮਤਲਬ ਸਕੂਲ ਹੀ ਲੱਗ ਜਾਣੇ ਨੇ ਆਪਣੇ
ਮੇਰਾ ਹੀ ਸਕੂਲ ਲੱਗ ਜਾਦਾ ਇੱਕ ਤਰੀਕ ਤੋਂ ਬਸ ਹੁਣ ਹਾ ਲੱਗ ਜਾਣੇ ਨੇ, ਹਾਂਜੀ ਹੋਰ ਸੁਣਾਓ?
ਵਧੀਆ ਜੀ
ਹੋਰ ਗਰਮੀ ਗੁਰਮੀ ਤੇ ਹੈਗੀ ਆ ਬਸ ਮੈਂ ਹੁਣ ਚਾ ਪੀਤੀ ਆ ਹੁਣ ਬਸ ਸਕੂਲ ਚ ਲੱਗੀ ਰੀ ਆ ਫਿਰ ਅੰਦਰ ਜਾ ਕੇ ਗੁੜੀਆਂ ਵੇਖਾਂਗੇ ਉਹ ਕੂਲਰ ਚਲਾ ਕੇ ਸੁੱਤੀ ਦੀ ਉਹਨੂੰ ਗਰਮੀ ਲੱਗਣ ਦੀ ਸੀ ਹਮ
ਗਰਮੀ ਹੈ ਹੀ ਬਹੁਤ ਮੈਡਮ ਇਹ ਨਾ ਬੱਚਿਆਂ ਵਾਸਤੇ ਤਾਂ ਬੁਰਾ ਹਾਲ ਹੋ ਗਿਆ।
ਬਹੁਤ ਬੁਰਾ ਹਾਲ ਐ ਦੇਖੋ ਮੈਂ ਕੱਲ ਸ਼ੋਪਿੰਗ ਕਰਾਂਗੇ ਲੱਗਦੇ ਹੱਥ ਮੇਰਾ ਬਾਰਾਂ ਹਜ਼ਾਰ ਰੁਪਏ, ਅਲੱਗ ਹੈ ਛੋਟੇ ਬੱਚੇ ਦੇ ਕੱਪੜੇ ਖਰੀਦੇ ਇੰਨੀ ਮਹਿੰਗਾਈ ਹੈ।
ਹਾਂ ਮਹਿੰਗਾਈ ਬਹੁਤ ਜੀ ਹੁਣ ਤੁਸੀਂ ਦੇਖੋ ਛੋ ਛੋ ਛੋਟੈ, ਅੱਛਾ ਤੁਸੀਂ ਰੇਲ ਮੁੰਡਾ ਚਾਰ ਸਾਲ ਕਹਿ ਰਹੇ ਸੀਗੇ ਨਾ,
ਹਾਂਜੀ,
ਚਾਰ ਸਾਲ ਦੇ ਬੱਚੇ ਦੇ ਦੇਖੋ ਆਪਾਂ ਜੇ ਕ ਕੱਪੜੇ ਲਏ ਨੇ ਬਾਰਾਂ ਹਜ਼ਾਰ ਰੁਪਇਆ ਲੱਗ ਗਿਆ ਆਪਣਾ,
ਹਾਂਜੀ-ਹਾਂਜੀ, ਦੇਖੋ ਕੱਪੜਾ ਵੀ ਵਧੀਆ ਲੈਣਾ ਹੈ ਤੇ ਮਹਿੰਗਾਈ ਵੀ ਬੜੀ ਆ ਜੇ ਅਸੀਂ ਵਧੀਆ ਕੱਪੜਾ ਖ਼ਰੀਦਨਾ ਉਸ ਤੋਂ ਜ਼ਿਆਦਾ ਮਹਿੰਗਾਈ, ਉੱਪਰ ਹੋਰ ਵਧਾ ਦਿੰਦੇ ਨੇ ਉਹ ਪੈਸੇ ਦੇ,
ਹਾਂ ਉਸ ਤੋਂ ਬਾਅਦ ਥੋੜਾ ਬਿੱਲ ਤੋਂ ਬਾਅਦ ਜਿਸ ਲੱਗਦੀ ਹੈ ਥੋੜਾ ਹੋਰ ਟਕਸ ਟਕ
ਬਸ-ਬਸ-ਬਸ ਅੱਜ-ਕੱਲ ਚ ਛੋਟੇ ਬੱਚਿਆਂ ਦੀ ਡਰੈੱਸਾਂ ਦੇਖੋ ਚਾਰ ਸੌ ਪੰਜ ਸੌ ਤੋਂ ਘੱਟ ਆਦੀ ਨਹੀਂ, ਕੀ ਹੁੰਦਾ ਸ਼ੋਰਟਸਡਰੈਸ ਬਿਲਕੁਲ
ਹਾਂਜੀ ਸਹੀ ਗੱਲ ਹੈ,
ਇੰਨੀ ਮਹਿੰਗਾਈ ਹੈ,
ਹੂੰ, ਮਹਿੰਗਾਈ ਬਹੁਤ ਹੈ ਮੈਨੂੰ ਇਹ ਨਾ ਬਸ ਹੁਣ ਤਾਂ ਇਹ ਲੱਗਦਾ ਵੀ ਸਿਸਟਮ ਕੰਟਰੋਲ ਤੋਂ ਬਾਹਰ ਹੋ ਗਿਆ।
ਕੰਟਰੋਲ ਤੋਂ ਬਾਹਰ ਹੋਇਆ,
ਹਾਂਜੀ ਬਈ ਹੁਣ ਤਾਂ ਆਪਣੇ ਨਾ ਜਿਵੇਂ, ਦਰਬਰ ਦੇ ਵਿੱਚ ਨਹੀਂ ਆਉਂਦੀ ਗੱਲ ਹੈ। ਮਹਿੰਗਾਈ ਵਾਲੀ ਦਾ ਬਈ ਕੋਣੀ ਨੀ ਸਮਝ ਆਉਂਦਾ ਹਣਾ,
ਹਾਂਜੀ ਸਹੀ ਗੱਲ ਹੈ, ਬਸ ਵਧੀਆ ਤੁਸੀਂ ਸੁਣਾਓ ਹੋਰ? ਵਧੀਆ ਚਾਹੀਦਾ ਚੜ੍ਹਦੀ ਕਲਾ ਚਾਹੀਦੀ ਹੈ ਹਾਂਜੀ,
ਤੁਸੀਂ ਫਰੀ ਹੋਓਗੇ ਥੋੜ੍ਹੀ ਦੇਰ ਨੂੰ,
ਫਰੀ ਆ,
ਅੱਛਾ ਨਹੀਂ ਤੁਹਾਡੇ ਆਪਾਂ ਆਪਣੇ ਮੈਂ ਕਿਹਾ ਦੱਸ, ਮਿੰਟ ਕੰਪਲੀਟ ਹੋ ਗਏ ਨਾ।
ਹਾਂਜੀ ਹਾਂਜੀ।
ਮੈਂ ਵੈਸੇ ਫੋਨ ਦੇਖਿਆ ਮੈਂ ਦੇਖ ਕ ਮੈਂ ਚਲ ਹੋ ਗਏ ਤਾਂ ਮ ਟਾਈਮ ਪਤਾ ਨੀ ਲੱਗਿਆ ਹਾਂਜੀ। ਠੀਕ ਹੈ ਜੀ, ਓਕੇ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ।
ਹਾਂ